ਸਤ ਸ੍ਰੀ ਕਾਲ ਜੀ, ਕੀ ਹਾਲ ਚਾਲ ਏ?
ਜੀ, ਹਾਂਜੀ ਵਧੀਆ ਮੈਂ, ਤੁਸੀਂ ਦੱਸੋ ਠੀਕ ਹੋ?
ਸਭ ਵਧੀਆ ਫੇਰ ਸਭ ਵਧੀਆ।ਹੋਰ? ਕੀ ਕਰ ਰਹੇ ਸੀ?
ਬਸ ਤੁਹਾਨੂੰ ਪਤੈ ਹੁਣ ਬੱਚਿਆਂ ਨੂੰ ਹੋ ਗਿਆਂ ਛੁਟੀਆਂ ਤਾਂ ਫੇਰ ਔ ਥੋੜਾ ਪੜ੍ਹਦੇ ਘੱਟ ਨੇ ਬਸ ਮੋਬਾਇਲ ਫੋਨ ਯੂਸ ਕਰਦੇ ਆ ਜੈਦਾ ਤੁਹਾਨੂੰ ਪਤਾ ਐ ਅੱਜ-ਕੱਲ।
ਹਾਂ, ਮੋਬਾਇਲ ਤਾਂ ਸੱਚੀ ਬਿਮਾਰੀ ਹੈ ਇੱਕ ਤਰ੍ਹਾਂ ਨਾਲ, ਫਾਇਦੇ ਵੀ ਬੜੇ ਨੇ ਤੇ ਬਿਮਾਰੀ ਇਹ ਵੀ ਨੇ।
ਹੋਰ ਕਿਆ ਔਈ ਤੇ ਵੀ ਕੋਈ ਵੀ ਅਪਾਂ ਗਲ ਟੋਪਿਕ ਤੇ ਗੱਲ ਕਰਾਂਗੇ ਤਾਂ ਫੇਰ ਔਦੇ ਫਾਇਦੇ ਵੀ ਹੋਣਗੇ ਤਾਂ ਨੁਕਸਾਨ ਵੀ ਹੋਣਗੇ ਨਾਲੇ।
ਜੀ ਜੀ। ਪਰ ਫਾਇਦੇ ਜਾਦਾ ਨੇ ਫਾਇਦੇ ਜਾਦਾ ਨੇ ਮੋਬਾਈਲ ਦੇ, ਹਾਂ।
ਓਹ ਹੁੰਦਾ ਨਾ ਵੀ ਡਿਪੈਂਡ ਕਰਦਾ ਏ ਪਰਸਨ ਤੇ ਵੀ ਪਰਸਨ ਕਿੱਦਾਂ ਯੂਜ਼ ਕਰ ਰਿਐ ਕੋਈ ਵੀ ਚੀਜ਼ ਦਾ ਕਿੱਦਾਂ ਫਾਇਦਾ ਉਠਾ ਰਿਆ ਕਿੱਦਾਂ ਨੁਕਸਾਨ ਲੇ ਰਿਆ ਹੈਨਾ ਵੀ ਏ ਹੋ ਜਾਂਦ ਵੀ ਪਰਸਨ ਤੇ ਡਿਪੈਂਡ ਕਰਦੈ ਮੇਨ ਤਾਂ।
ਹੁਣ ਆਪਣਾ ਈ ਦੇਖ ਲੋ ਅੱਗੇ ਸਾਰੇ ਕੰਮ-ਕੁੰਮ ਕਰਕੇ ਤੇ ਫੇਰ ਫੋਨ ਕਰਨ ਬੈਠੀ ਦਾ ਸੀਗਾ। ਠੀਕ ਐ ਹੁਣ ਏਹ ਹੈ ਕਿ ਕੰਮ ਕਰਦਿਆਂ ਕਰਦੇ ਅਪ ਆਪਾਂ ਐਨੂੰ ਯੁਜ਼ ਨਾਲ ਈ ਗੱਲਾਂ ਵੀ ਕਰ ਰੇ ਆਂ ਨਾਲ ਕੰਮ ਵੀ ਕਰ ਰੇ ਆ, ਤੇ ਟਾਈਮ ਵੀ ਬਚ ਬਚ ਰਿਐ ਆਪਣਾ ਹੈਨਾ, ਸਭ ਤੋਂ ਵੱਡਾ ਫਾਇਦਾ ਤਾਂ ਐਈ ਐ। ਇਹਨੂੰ ਜਿੱਥੇ ਮਰਜ਼ੀ ਲਿਜਾ ਕੇ ਗੱਲ ਕਰ ਸਕਦੇ ਆਂ। ਪਹਿਲਾਂ ਤਾਂ ਘਰ ਇਚ ਇਕ ਜਗ੍ਹਾ ਤੇ ਬੈਠ ਕੇ ਗੱਲ ਕਰਨੀ ਹੁੰਦ ਪਿਸੀੰਗ
ਹੋਰ ਕਿਆ ਹੋਰ ਐਦਾਂ ਹੁੰਦੈ ਹੁਣ ਕੋਈ ਜਿਵੇਂ ਕੋਈ ਹੋਰ ਕਿਤੇ ਰਹਿੰਦੈ ਹੈਨਾ ਅਪਣੇ ਤੋਂ ਦੂਰ ਰੈ ਰਹਿ ਰਿਆ ਅਪਾਂ ਔਦੇ ਨਾਲ ਗੱਲ ਕਰ ਸਕਦੇ ਆਂ, ਕੋਈ ਵੀਡੀਓ ਕੌਲਿੰਗ ਕਰ ਸਕਦੇ ਆ ਫੇਸ ਟੂ ਫੇਸ ਦੇਖ ਖ ਵੀ ਸਕਦੇ ਇੱਕ ਦੂਸਰੇ ਨੂੰ। ਵੀ ਬਹੁਤ ਜਿਆਦਾ ਫਾਇਦੇ ਵੀ ਐ, ਹੋਰ ਕਿਆ ਕਿਤੇ ਜਾਣਾ ਏ ਤਾਂ ਕੋਈ ਅਪਣੇ ਲੋਕੇਸ਼ਨ ਦੇਖਣੀ ਐ ਤਾਂ ਆਪਾਂ ਮੈਪ ਲਗਾ ਲੈਣ ਦੇ ਆ ਹੈਨਾ, ਮੈਂ ਮੈਂਪ ਪਿੰਗ ਵਗੈਰਾ ਲਗਾ ਲੈਂਦੇ ਐ, ਤਾਂ ਐਗਜੈਕਟ ਲੋਕੇਸ਼ਨ ਵੀ ਪਤਾ ਲੱਗ ਜਾਂਦੀ ਐ।
ਹੋਰ ਕੀ ਨੀ ਤਾਂ ਪੁੱਛ ਪਹਿਲਾਂ ਨਵੀਂ ਜਗ੍ਹਾ ਤੇ ਜਗਾ ਓ ਪੁੱਛ ਜਾ ਔ ਪੁੱਛਦੇ ਰਹਿ ਜਾਂਦੇ ਸੀ, ਫੇਰ ਅੱਧਾ -ਅੱਧਾ ਘੈੰਟਾ ਘੰਟਾ -ਘੰਟਾ ਬਰਬਾਦ ਹੁੰਦਾ ਸੀ ਗ਼ਲਤ ਰਸ ਤੇ ਪੈ ਜਾਵੇ ਜਰਾ ਜਾ ਤਾ ਤੇ ਹੁਣ ਔ ਮੋਬਿਲੀਟੀ ਈਸ ਕੀ ਹੋ ਕੀ ਰਿਹਾ? ਥੋੜੀ ਉਹਦੇ ਨਾਲ
ਕਿਆ ਸੋਸ਼ਲ ਮੀਡੀਆ ਹੁਣ ਐਪਸ ਏਨੀਆ ਨੇ ਹੁਣ ਜਿਦਾਂ ਮਰਜੀ ਕਿਸੇ ਨਾਲ ਗੱਲ ਬਾਤ ਕਰਲੋ ਹੈਨਾ, ਕੋਈ ਬਿਜਨਸ ਐ ਓਨੂੰ ਅਗੇ ਆਪਾਂ ਨੇ ਉਹ ਕਰਨਾ ਏ ਵੀ ਚਲੋ ਬਾਕੀ ਸਾਰੇ ਲੋਕਾਂ ਤਕ ਪਹੁੰਚੇ ਉਹ ਅਪਨਾ ਔਨਲਾਈਨ ਅਪਣਾ ਬਿਜ਼ਨਸ ਕਰ ਸਕਦੀ ਆਂ। ਪ੍ਰਮੋਸ਼ਨ ਕਰ ਸਕਦੇ ਆ ਹਾਂਜੀ ਐਡਵਰਟੀਜਿੰਗ ਕਰ ਸਕਦੇ ਆ, ਹੋਰ ਕਿਆ ਯੂਜ ਬਹੁਤ ਜ਼ਿਆਦਾ ਨੇ ਮੋਬਾਇਲ ਫੋਨ ਬਹੁਤ ਜ਼ਿਆਦਾ ਵੀ ਬੱ ਬੱਚੇ ਵੀ ਹੁਣ ਏਦਾਂ ਨਾ ਵੀ ਬੱਚੇ ਸਹੀ ਨੀ ਨਾ ਯੂਜ ਕਰਦੇ ਕਈ ਫੇਰ ਤੁਹਾਨੂੰ ਪਤਾ ਔ ਏ
ਬਿਲਕੁਲ ਜੀ ਉਹ ਉਹਨਾਂ ਨੂੰ ਏ ਹੁੰਦਾ ਹੈ, ਚਲ ਗੇਮਸ ਖਿਲਾ ਲੋ ਤੇ ਕੁਛ ਵੀ ਰੀਲਸ ਦੇਖ ਲੋ। ਅਪਣਾ ਤਾਂ ਇਹਨਾਂ ਚ ਹੀ ਟਾਈਮ ਵੇਸਟ ਕਰੀ ਜਾਂਦੇ ਨੇ।
ਹਾਂਜੀ।
ਅੱਛਾ
ਔਰ ਹੁਣ ਏਦਾਂ ਵੀ ਨੁਕਸਾਨ ਵੀ ਹੈਗੇ ਨੇ ਹੁਣ ਜਿਵੇਂ ਹੁਣ ਬੱਚੇ ਦੇਖੀ ਜਾਂਦੇ ਨੇ ਸਾਰਾ ਦਿਨ ਹੈਨਾ, ਇਨਾ ਕਲੋਜ ਤੋਂ ਦੇਖਦੇ ਨੇ ਤਾਂ ਆਈਜ਼ ਤੇ ਵੀ ਇਫੈਕਟ ਪੈਂਦਾ ਹੈ ਨਾ ਬੱਚਿਆਂ ਦੇ ਵੀ, ਵੱਡਿਆਂ ਦੇ ਵੀ। ਪੈਂਦਾ ਆਇਸ ਇਫ਼ੇਕਟ ਪੈਂਦਾ ਹੈ। ਸਪੈਕਸ ਨਹੀਂ ਵੀ ਲੱਗਣੀ ਫੇਰ ਵੀ ਲੱਗ ਜਾਂਦੀ ਹੈ। ਹੋਰ ਕਿਆ ਵੀ ਜਿਹੜਾ ਨਹੀਂ ਜ਼ਿਆਦਾ ਹੋਰ ਕੀ ਸਟੱਡੀ ਕਰਕੇ ਨੀ ਲੱਗਦੀ ਉਹੀ ਤਾਂ ਵੀ ਸਟੱਡੀ ਕਰਕੇ ਨੀ ਲੱਗਦੀ ਬਟ ਮੋਬਾਇਲ ਫੋਨ ਕਰਕੇ ਲੱਗਦੀ ਹੈ ਸਪੈਕਸ ਵੀ
ਹਾਂਜੀ ਉਹੀ ਨਾ ਨਿਉਰੋ ਪ੍ਰੋਬਲਮਸ ਵੀ ਤਾਂ ਏਨੀਆਂ ਹੋਣ ਲੱਗ ਗਿਆਂ, ਹਰ ਵਕਤ ਦੇਖਦੇ ਰਹਿੰਦੇ ਆ ਆਊਟਡੋਰ ਐਕਟੀਵਿਟੀਜ਼ ਘੱਟ ਗਈਆਂ ਬੱਚਿਆਂ ਦੀ ਉਸਦੇ ਨਾਲ ਫ਼ਰਕ ਤਾਂ ਪੈ ਰਿਹਾ ਬੱਚਿਆਂ ਦੇ ਬੱਚਿਆਂ ਦੇ ਉਹਦੇ ਤੇ ਨਾ ਵੋਕ ਤੇ ਬਹੁਤ ਫ਼ਰਕ ਪੈ ਰਿਹਾ ਇਹਦੇ ਨਾਲ
ਹੋਰ ਕਿਆ ਹਾਂ ਉਹੀ ਹੈ ਵੀ ਹੁਣ ਜੇ ਆਪਾਂ ਪੇਰੈਂਟਸ ਹੀ ਅਲਾਓ ਨੀ ਕਰਾਂਗੇ ਬੱਚੇ ਨੂੰ ਤਾਂ ਬੱਚੇ ਵੀ ਨੀ ਦੇਣਗੇ ਹੁਣ, ਆਪਾਂ ਪੇਰੈਂਟਸ ਵੀ ਥੋੜਾ ਜਹਾ ਹੋ ਜਾਂਦਾ ਵੀ ਚਲੋ ਆਪਾਂ ਕੋਈ ਕੰਮ ਕਰ ਰਹੇ ਅਪਣਾ ਕੰਮ ਹੋ ਜਾਏਗਾ, ਬੱਚਾ ਆਰਾਮ ਨਾਲ ਬੈਠਾ ਦੇਖੀ ਜਾਏਗਾ। ਆਪਾਂ ਸ਼ੁਰੂ ਤੋਂ ਬੱਚੇ ਨੂੰ ਆਦਤ ਪਾ ਦਿੰਦੇ ਬਟ ਗਲਤ ਹੈ ਇਹ ਵੀ, ਚਲੋ ਥੋੜਾ ਟਾਈਮ ਦੇ ਦੋ ਦਸ ਮਿੰਟ, ਪੰਦਰਾਂ ਮਿੰਟ, ਬਸ ਦੇ ਦੋ ਥੋੜੀ ਦੇਰ
ਹਾਂ ਟਾਈਮ ਟਾਈਮ ਲਿਮਿਟ ਸੈਟ ਕਰਨੀ ਚਾਹੀਦੀ ਹੈ। ਪੰਦਰਾਂ ਮਿੰਟ, ਅੱਧਾ ਘੰਟਾ, ਘੰਟਾ ਟਾਈਮ ਲਿਮਿਟ ਸੈਟ ਕਰ ਦੋ ਨਾ ਉਹਦੇ ਨਾਲ ਠੀਕ ਰਹਿੰਦਾ ਏਹੇ
ਹਾਂਜੀ। ਉਹੀ ਚਲੋ ਬੱਚਾ ਟੀ ਵੀ ਵਗੈਰਾ ਦੇਖ ਲਵੇ ਹਨਾ, ਵੀ ਟੀਵੀ ਦਾ ਹੁੰਦਾ ਚਲੋ ਦੂਰੋਂ ਬੈਠ ਕੇ ਦੇਖਣਾ ਹੁੰਦਾ ਬਚੇ ਨੇ ਮੋਬਾਇਲ ਫੋਨ ਦਾ ਫਿਰ ਜ਼ਿਆਦਾ ਜਿਵੇਂ ਹੁਣ ਜਿਹੜੀਆਂ ਰੇਂਜ਼ ਵਗੈਰਾ ਨਿਕਲਦੀਆਂ ਨੇ ਉਹ ਵੀ ਖ਼ਰਾਬ ਹੀ ਕਰਦੀਆਂ ਨੇ ਬੋਡੀ ਨੂੰ ਵੀ।
ਬਿਲਕੁਲ ਜੀ ਉਹੀ ਤਾਂ ਮੈਂ ਕਹਿ ਰਹੀ ਹਾਂ ਨਿਊਰੋ ਪ੍ਰੋਬਲਮਸ ਬਹੁਤ ਵੱਦਗੀਆਂ।
ਹੋਰ ਕਿਆ।
ਉਹਦਾ ਕੀ ਕਹਿੰਦੇ ਮੈਂ ਤਾਂ ਟੀ ਵੀ ਦਾ ਵੀ ਮੈਂ ਤਾਂ ਉਲਟਾ ਬੱਚਾ ਬੱਚਿਆਂ ਨੂੰ ਕਹਿੰਦੇ ਹਾਂ ਕਿ ਸ਼ਾਮੀ ਥੋੜੀ ਦੇਰ ਜਾ ਕੇ ਖੇਲ ਕੂਦ ਆਓ ਹੁਣ ਆਪਣੇ ਟਾਈਮ ਸੀਗਾ ਆਪਾਂ ਬਾਹਰ ਕਿੰਨਾ ਖੇਲਦੇ ਕੁਦਦੇ ਸੀ ਛੁੱਟੀਆਂ ਹੁੰਦੀਆਂ ਸੀਗੀਆਂ, ਟਾਈਮ ਦਾ ਪਤਾ ਹੀ ਨਹੀਂ ਚੱਲਦਾ ਸੀਗਾ ਛੁੱਟੀਆਂ ਦਾ ਇਹ ਸਾਰਾ ਦਿਨ ਅੰਦਰ ਵੜੇ ਰਹਿੰਦੇ ਦੇ ਨੇ ਬਸ
ਹਾਂਜੀ ਪਰ ਐਵੇਂ ਹੈ ਨਾ ਹੁਣ ਵੀ ਅੱਜ ਕੱਲ ਦਾ ਟਾਈਮ ਵੀ ਏਦਾਂ ਦਾ ਹੁਣ ਆਪਾਂ ਬੱਚੇ ਨੂੰ ਬਾਹਰ ਵੀ ਨਹੀਂ ਨਾ ਭੇਜ ਸਕਦੇ ਜ਼ਿਆਦਾ ਟਾਈਮ ਦੇ ਲਈ ਬੱਚਾ ਬਾਹਰ ਵੀ ਸੇਫ ਨਹੀਂ ਹੈਗਾ ਤੁਹਾਨੂੰ ਪਤਾ ਹੁਣ। ਕਿੱਦਾਂ ਦੇ ਟਾਈਮ ਨੇ, ਹੁਣ ਵੀ ਘਰ ਦੇ ਵਿੱਚ ਚਲੋ ਬੱਚਾ ਅੱਖਾਂ ਦੇ ਸਾਹਮਣੇ ਜੇ ਉਹ ਪਲੇ ਵਗੈਰਾ ਕੁੱਛ ਵੀ ਕਰ ਰਿਹਾ ਤਾਂ ਸਾਨੂੰ ਵੀ ਸੈਟਿਸਫੈਕਸ਼ਨ ਹੁੰਦੀ ਹੈ ਕੇ ਬ ਚਾ ਆਪਣੇ ਸਾਹਮਣੇ ਹੈ।
ਨਹੀਂ ਹੁਣ ਮੈਂ ਜਿਵੇਂ ਸ਼ਾਮੀ ਵੀ ਕਈ ਵਾਰ ਵੋਕ ਤੇ ਚਲੀ ਜਾਂਦੀ ਹਾਂ ਤੇ ਮੈਂ ਫਿਰ ਇਹਨਾਂ ਨੂੰ ਨਾਲ ਲੈ ਕੇ ਕੇ ਜਾਂਦੀ ਦੀ ਹੁੰਦੀ ਆ, ਕਿ ਉਹ ਇਹ ਉੱਥੇ ਝੂਲੇ ਚਾਲੇ ਝੂਲ ਲੈਂਦੇ ਨੇ। ਬੈਡਮਿੰਟਨ ਕੁਛ ਖੇਲ ਲੈਂਦੇ ਨੇ। ਤੇ ਮੈਂ ਉੱਥੇ ਵੋਕ ਕਰਦੀ ਰਹਿੰਨੀ ਆਂ, ਤੇ ਉਹ ਸਾਹਮਣੇ ਵੀ ਰਹਿੰਦੇ ਨੇ ਇਹ ਵੀ ਬਿ ਰਹਿੰਦੇ ਹੋਰ ਵੀ ਇੰਨੇ ਬੱਚੇ ਆਉਂਦੇ ਨੇ ਸਾਰੇ, ਤੇ ਸਾਰੇ ਇਕੱਠੇ ਫੇਰ ਫਰੈਂਡ ਸ ਬਣ ਜਾਂਦੇ ਹੈ ਨਾ। ਫਿਰ ਉਹ ਉਹ ਇੰਨਾ ਡਰ ਨੀ ਰਹਿੰਦਾ, ਉਹ ਇਹਨਾਂ ਨੂੰ ਸਮਝਾ ਦੋ ਨਾ ਵੀ ਸਿਰਫ, ਹਾਂ ਨਹੀਂ ਫਿਰ ਜਿਵੇਂ ਥੋੜੇ ਸਮਝਦਾਰ ਹੋ ਜਾਣ ਫਿਰ ਇਹਨਾਂ ਨੂੰ ਕਹੋ ਨਾ ਸਿਰਫ਼ ਉੱਥੇ ਖੇਲਣਾ, ਕਿਸੇ ਦੇ ਘਰ ਕੁਰ ਨਹੀਂ ਜਾਣਾ। ਤੁਸੀਂ ਇੱਧਰ ਉੱਧਰ ਨੀ ਜਾਣਾ, ਸਿਰਫ ਪਾਰਕ ਵਿੱਚ ਹੀ ਖੇਲਣਾ ਹੇ। ਤੇ ਫੇਰ ਬੱਚੇ ਸਮਝਣ ਲੱਗ ਜਾਂਦੇ ਨੇ ਹੌਲੀ-ਹੌਲੀ ਫਿਰ ਉਹਨਾਂ ਨੂੰ ਅ ਅੱਜ ਕੱਲ੍ਹ ਤਾਂ ਜ਼ਮਾਨਾ ਐਸਾ ਛੋਟੇ-ਛੋਟੇ ਬੱਚਿਆਂ ਨੂੰ ਹੀ ਗਾਈਡ ਕਰਨਾ ਪੈਂਦਾ ਕਿ ਤੁਸੀਂ ਅਹ ਕੀ-ਕੀ ਇਹਦੇ ਸਾਈਡ ਇਫੈਕਟਸ ਕੀ ਨੇ? ਕਿਸੇ ਇੱਧਰ- ਉੱਧਰ ਅਣਜਾਨ ਵੱਲ ਜਾਓ, ਕੁਛ ਕਰੋ ਜਾਂ ਅਣਜਾਨ ਨਾਲ ਗੱਲ ਨਿਕ ਕਰਨੀ, ਛੋਟੇ ਬੱਚਿਆਂ ਨੂੰ ਦੱਸਣਾ ਪੈਂਦਾ ਹੈ, ਬਾਕੀ
ਉਹ ਤਾਂ ਏਦਾਂ ਵੀ ਹੁਣ ਟਾਈਮ ਐ। ਏਦਾਂ ਦਾ ਕਿ ਆਪਾਂ ਬੱਚਿਆਂ ਨੂੰ ਪੇਰੈਂਟਸ ਨੇ ਹੀ ਬੱਚਿਆਂ ਨੂੰ ਸਮਝਾਉਣਾ ਹੈ ਕਿ ਆਪਾਂ ਨੂੰ ਪਹਿਲਾਂ ਹੀ ਅਗਰ ਆਪਾਂ ਬੱਚਿਆਂ ਨੂੰ ਗਾਈਡ ਕਰੀ ਜਾਵਾਂਗੇ ਤਾਂ ਬੱਚਾ ਵੀ ਸਹੀ ਰਾਹ ਹੈ ਤੇ ਫੇਰ ਚੱਲੇਗਾ, ਹਨਾ ਬੱਚੇ ਨੂੰ ਵੀ ਪਤਾ ਹੋਏਗਾ। ਇਹ ਸਾਰਾ ਕੁਛ ਹ ਹੋਰ ਕੀ ਹੁਣ ਜਿਵੇਂ, ਮੋਬਾਈਲ ਫੋਨ ਯੂਜ ਕਰਦੇ ਆ, ਚਲੋ ਕੋਈ ਸਟੱਡੀ ਰਿਲੇਟਿਡ ਯੂਜ ਕਰ ਸਕਦੇ ਆ, ਫੇਰ ਪੇਰੈਂਟਸ ਨੂੰ ਵੀ ਹੁੰਦਾ ਵੀ ਚਲੋ ਬੱਚਾ ਸਹੀ ਜਗ੍ਹਾ ਦੇ ਲਈ, ਹਨਾ ਸਹੀ ਉਹਦੇ ਲਈ ਯੂਸ ਕਰ ਰਿਹਾ ਹੈ, ਸਟੱਡੀ ਪਰਪਜ਼ ਦੇ ਲਈ ਕੁਛ ਵੀ ਬੱਚਾ ਦੇਖ ਸਕਦਾ। ਮੋਬਾਈਲ ਫੋਨ ਦੇ ਵਿੱਚ, ਹੋਰ ਕਿਆ
ਅ- ਆਪਣਾ ਵੀ ਦੇਖ ਲਓ। ਆਪਾਂ ਕਿੰਨੇ ਤਰੀਕੇ ਦੇ ਹੈਕਸ ਨਵੇਂ-ਨਵੇਂ ਸਿੱਖ ਦੇ ਆ।ਕੋਈ ਚੀਜ਼, ਕਿਸੇ ਸਟੋਰ ਕਰਨੀ ਹੈ। ਕੁਛ ਅ ਮੈਂ ਹੁਣ ਜਿਵੇਂ ਦੋ-ਤਿੰਨ ਦਿਨ ਪਹਿਲਾਂ ਇੱਕ ਅਜੀਬ ਜਿਹਾ ਦਾਗ ਜਿਹਾ ਲਗਾ ਲਿਆ ਆਏ ਸੀਗੇ ਤੇ ਫੇਰ ਉਹ ਉਤਾਰਨ ਦੇ ਤਿੰਨ ਚਾਰ ਤਰੀਕੇ ਦੇਖ ਖੇ ਨੇ ਤੇ ਇਹ ਵੀ, ਇਹ ਰੈਸਪੀਜ਼ ਨਵੀਆਂ-ਨਵੀਆਂ ਆਪਾਂ ਇਹਦੇ ਤੇ ਸਿੱਖਦੇ ਹਾਂ। ਪਹਿਲਾਂ ਇੱਕ ਰੈਸਿਪੀ ਵਾਸਤੇ ਸਾਨੂੰ ਬੁੱਕ ਵਗੈਰਾ ਦੇਖ ਬੁੱਕ ਵਗੈਰਾ ਦੇਖਣੀ ਪੈ ਖਰੀਦਣੀਆਂ ਪੈਂਦੀਆਂ ਸੀ ਤੇ ਉਹ ਬੁੱਕ ਵੇਸਟ ਹੀ ਹੁੰ ਦੀ ਸੀਗੀ ਫਿਰ ਪਾਈ ਰਹਿੰਦੀ ਸੀ ਤੇ ਬਾਅਦ ਵਿੱਚ, ਜਗ੍ਹਾ ਵੀ ਘੇਰਦੀ, ਸਭ ਕੁਛ ਕਰਦੀ
ਹੋਰ ਕਿਆ ਜਾਂ ਏਦਾਂ ਹੁੰਦਾ ਸੀਗਾ ਵੀ ਪੇਰੈਂਟਸ ਨੂੰ ਕਾਲ ਵਗੈਰਾ ਜਾਂ ਕਿਸੇ ਹੋਰ ਫਰੈਂਡ ਨੂੰ ਕਿਸ ਮੈਨੂੰ ਕਾਲ ਕਰਕੇ ਪੁੱਛਦੇ ਸੀ ਵੀ ਰੈਸੀਪੀ ਵਗੈਰਾ, ਹੈਨਾ, ਪੁੱਛਦੇ ਸੀਗੇ ਹੁਣ। ਤਾਂ ਚਲੋ ਐ ਮੋਬਾਇਲ ਫੋਨ ਤੇ, ਇੱਕ ਵਾਰ ਟਰਾਈ ਕਰਾਂਗੇ ਚਲੋ, ਇੱਕ ਵਾਰ ਨਹੀਂ ਵਧੀ ਵਧੀਆ ਬਣਿਆ ਤਾਂ ਸੈਕਿੰਡ ਟਾਈਮ, ਥਰਡ ਟਾਈਮ ਤਾਂ ਵਧੀਆ ਬਣ ਏ ਜਾਂਦੀ ਹੈ। ਇਹ, ਇੱਕ ਹੋ ਜਾਂਦਾ ਹੈ। ਹੋਰ ਕਿਆ।
ਹਾਂਜੀ।
ਹੋਰ ਹੁਣ, ਕਿਸੇ ਨੂੰ ਕੋਈ, ਕੁਛ ਪਾਰਸਲ ਭੇਜਣਾ। ਕੁਛ ਭੇਜਣਾ ਆਪ ਉਹ ਔਨਲਾਈਨ ਬੁੱਕ ਕਰਵਾ ਸਕਦੇ।ਕੋਈ ਬੁਕਿੰਗ ਕਰਵਾਣੀ ਆ ਟਿਕਟ ਵਗੈਰਾ ਦੀ ਹੈਨਾ ਕੁ ਕੁੱਛ ਵੀ, ਉਹ ਕਰਵਾ ਸਕਦੇ ਹੈ।ਸ਼ੋਪਿੰਗ ਕਰ ਲੈਂਦੇ ਆ। ਬਿੱਲ ਪੇ ਕਰ ਸਕਦੇ ਹਾਂ। ਕੋਈ ਵੀ ਔਨਲਾਈਨ ਹੋ ਜਾਂਦਾ ਪੇ ਘਰ ਬੈਠੇ ਇਥੇ ਕਰਦੋ ਤੇ ਇਹ ਜਾਣ ਦੀ ਵੀ ਨੀ ਲੋੜ। ਹੈਗੀ ਨਹੀਂ ਅੱਗੇ ਕੀ ਹੁੰਦਾ ਸੀ ਲਾਈਨਾਂ ਚ ਲੱਗਣਾ ਪੈਂਦਾ ਸੀਗਾ। ਬਿੱਲ ਵਗੈਰਾ ਵੀ, ਕੋਈ ਵੀ ਬਿੱਲ ਪੇ ਕਰਨਾ ਉਹਦੇ ਲਈ ਵੀ। ਵੀ ਹੁਣ ਮਿਨਸ ਫ਼ਾਇਦੇ ਬਹੁਤ ਨੇ ਉਹ ਮੋਬਾਇਲ ਫੋਨ ਦੇ
ਬਿਲਕੁਲ ਹੁਣ ਅੱਜ ਕੱਲ ਜਿਵੇਂ ਸਾਰੇ ਬ ਕਿੰਗਸ ਹੋ ਗਏ ਨੇ ਤੇ ਉਹ ਟਾਈਮ ਉਹਨਾਂ ਦਾ ਵੀ ਬਚਦਾ ਓਨਲਾਈਨ ਬਿੱਲ ਪੇ ਕਰਕੇ। ਜਿਵੇਂ ਤੁਸੀਂ ਕਹਿ ਰਹੇ ਹੋ ਬਿੱਲ ਪੇ ਕਰਤਾ। ਕੋਈ ਆ ਗਿਆ ਇਕਦਮ ਤੇ ਔਨਲਾਈਨ ਮੰਗ ਮਂਗਾ ਲੈਂਨੇ ਆ। ਸਨੈਕਸ ਵਗੈਰਾ ਘਰ ਔਡਰ ਕਰਕੇ ਮੰਗਾ ਲੈਂ ਨੇ ਆ ਉਹ ਵੀ ਬਹੁਤ ਰਾਤ ਬੇ ਰਾਤ ਆਪਾਂ ਹੀ ਬਾਹਰੋ ਆਈਏ ਤੇ ਕੁੱਛ ਹੁੰਦਾ ਨੀ ਫਿਰ ਔਨਲਾਈਨ ਮੰਗਵਾ ਲਈ ਦੇ ਰਾਤ
ਬਟ ਐਵੇਂ ਵੀ ਕਈ ਵਾਰ ਫਰੋਡ ਵੀ ਕਈ ਵਾਰ ਹੋ ਜਾਂਦੇ ਏ, ਜਿਵੇਂ ਅਕਾਊਂਟ ਚੋਂ ਬੈਲੈਂਸ ਵਗੈਰਾ ਕੱਟ ਹੋ ਜਾਂਦਾ ਹਨਾ ਜੋ ਕਈ ਵਾਰ ਫਰੋਡ ਵੀ ਹੋ ਜਾਂਦੇ ਨੇ ਇਹ ਵੀ ਹੈ।
ਆਹੋ
ਤੇ ਕਿਵੇਂ ਆ ਵੀ ਜਦੋਂ ਨੈਟ ਨਹੀ ਹੋਏਗਾ, ਤਾਂ ਫਿਰ ਆਪਾਂ ਕੋਈ ਔਨਲਾਈਨ ਸ਼ੋਪ ਪਿਂਗ ਵਗੈਰਾ ਨਹੀਂ ਕਰ ਸਕਦੇ।
ਹਾਂਜੀ ਨੈਟ ਤੋਂ ਨੈਟ ਤੋਂ ਬਿਨਾ ਨਹੀਂ ਕਰ ਸਕਦੇ ਬਿਲਕੁਲ ਜੀ ਬਿਲਕੁਲ ਹਾਂ ਨਹੀਂ ਪ੍ਰੋਪਰ ਸਾਈਟ ਤੋਂ ਜਾ ਕੇ ਹੀ ਔਡਰ ਦੇਣੇ ਚਾਹੀਦੇ ਹੈ ਵੈ ਸੇ ਏਂਵੇਂ ਓਪਨ ਮੈਂ ਨਹੀਂ ਰਹਿ ਸਕ ਕਰਦੀ ਜਿਵੇਂ ਪ੍ਰੋਪਰ ਸਾਈਟਸ ਹੁੰਦੀਆਂ ਨੇ ਨਾ ਉਹਨਾਂ
ਹੋਰ ਕਿਆ ਕਈ ਸਾਈਡਸ ਹੁੰਦੀਆਂ ਨੇ ਨਾ ਫਿਰ ਉਹ ਫੇਕ ਹੁੰਦੀਆ ਨੇ। ਆਪਾਂ ਪੇਮੈਂਟ ਕਰ ਦਈ ਦੀ ਆ ਬਟ ਪ੍ਰੋਡਕਟ ਵੀ ਨੀ ਕਰ ਆਉਂਦਾ ਫੇਰ ਉਹ ਚ ਉਹ ਵੀ ਪ੍ਰੋਬਲਮ ਆ ਜਾਂ ਜਾਂਦੀ ਏ।
ਨਹੀਂ ਪੇਮੈਂਟ ਮੈਂ ਪਹਿਲਾਂਦਾ ਰੱਖਿਆ ਨੀ ਮੈਂ ਕੈਸ਼ਔਨ ਡ ਡਿਲੀਵਰੀ ਰਾਖਤੀ ਹ ਹਮੇਸ਼ਾ ਜਿ ਕਈ ਜਿਵੇਂ ਕਈ ਪ੍ਰੋਡਕਟਸ ' ਨਹੀਂ ਹੁੰਦਾ ਨਾ ਵੀ ਕੈਸ਼ ਔਨ ਡਿਲੀਵਰੀ ਨਹੀਂ ਹੈ ਅਤੇ ਮੈਂ ਉਹਨੂੰ ਕੱਢਦੀ ਔਡਰ ਕਰਤੀ ਨਹੀਂ ਮੈਂ ਕੈਸ਼ ਔਨ ਡਿਲੀਵਰੀ ਪ੍ਰੈਫਰ ਕਰਦੀ ਆਂ ਕਿ ਪਹਿਲਾਾਂ ਪ੍ਰੋਡਕਟ ਆਏਗਾ। ਪੇਮੈਂਟ ਕਰਾਂਗੇ ਬੈਸਟ ਰਹਿੰਦਾ ਹੈ। ਉਹੀ ਬੱਚਿਆਂ ਨੂੰ ਇਹੀ ਸਭ ਚੀਜ਼ਾਂ ਸਿਖਾ ਕੁਛ ਬੱਚੇ ਵੀ ਸਿਖਾਉਂਦੇ ਆ ਸਾਨੂੰ ਸਹੀ ਗੱਲ ਦੱਸਾਂ ਬ ਜੇ ਵੀ ਅ ਗਾਈਡ ਕਰਦੇ ਆ ਕਿ ਅ ਹਾਂਜੀ ਇਹ ਲਿੰਕ ਲਿੰਕਸ ਨਾ ਦਬਾਉਣਾ ਉਹ ਕਰਨਾ ਸਾਰੇ ਬੱਚਿਆਂ ਨੇ ਸਾਨੂੰ ਦੱਸਿਆ ਕਿ ਬਲਿੰਕ ਕਦੇ ਵੀ ਨਾ ਦਬਾਉਣਾ।
ਹਾਂਜੀ ਹੋਰ ਕਿਆ। ਕਈ ਫੋਨ ਕੋਲ ਵਗੈਰਾ ਵੀ ਆਉਂਦੀਆਂ ਨੇ ਨਾ ਦਾਂ ਦੀਆਂ ਸਕੈਮ ਵਾਲੀਆਂ ਵੀ ਕੋਲਸ ਆਂ
ਹਾਂਜੀ ਹਾਂਜੀ ਹਾਂਜੀ ਹੂੰ
ਓਹ ਵੀ ਬਹੁਤ ਬੈਨੀਫਿਟਸ ਨੇ ਮੋਬਾਈਲਸ ਫੋਨ ਦੇ ਵੀ ਪਰਸਨ ਨੂੰ ਸਹੀ ਯੂਜ ਕਰਨਾ ਚਾਹੀਦਾ ਇਹਦਾ ਹਨਾ। ਫਾਇਦਾ ਉਠਾਓਗੇ ਆਪਾਂ ਨੂੰ ਚਲੋ ਜਿਹੜੀ ਵੀ ਟੈਕਨੋਲੋਜੀ ਮਿਲੀ ਹੋਈ ਆ ਉਹਦਾ ਵਧੀਆ ਤਰੀਕੇ ਨਾਲ ਯੂਜ ਕਰੀਏ, ਤਾਂ ਕਿ ਵੱਧ ਤੋਂ ਵੱਧ ਫਾਇਦਾ ਲੈ ਸਕੀਏ। ਹੋਰ ਕਿਆ।
ਬਿਲਕੁਲ ਜੀ ਬਿਲਕੁਲ। ਇਹ ਫਾਇਦੇ ਦੇ ਜ਼ਿਆਦਾ ਨੇ ਨੁਕਸਾਨ ਤਾਂ ਬੀ ਇਨੇ ਨਹੀਂ ਹੈ ਕਿ ਬੱਚੇ ਇਸਦੇ ਬਹੁਤ ਜ਼ਿਆਦਾ ਨਾ ਯੂਸ ਇਹਦੇ ਯੂਜ ਟੂ ਹੋ ਗਏ ਨੇ ਬਹੁਤ ਜ਼ਿਆਦਾ। ਉਹਨਾਂ ਸਾਡੀ ਤਾਂ ਲਾਈਫ ਲਾਈਨ ਹੈ ਉਹਨਾਂ ਦੀ ਲਾਈਫ ਹੀ ਇਹ ਬਨਗੀ ਹੈ ਪੂ ਪੂਰੀ
ਕਿਆ ਹਾਂਜੀ ਹਾਂਜੀ। ਚਲੋ ਮੈਂ ਥੋੜੀ ਬਿਜੀ ਸੀਗੀ ਹਾਂਜੀ ਫੇਰ ਕਰਾਂਗੇ ਆਪਾਂ ਗੱਲ ਹਾਂਜੀ ਓਕੇ ਸਤਿ ਸ੍ਰੀ ਅਕਾਲ ਜੀ।